ਸਤਿ ਸ਼੍ਰੀ ਅਕਾਲ ਜੀ,
ਹਾਂਜੀ ਵਧੀਆ ਜੀ ਹੋ ਗਿਆ ਤੁਹਾਡਾ ਬ੍ਰੇਕਫਾਸਟ
ਉਧਰਸ ਹੁਣੇ ਹੀ ਕੀਤਾ ਆ
ਅੱਛਾ ਅੱਛਾ
ਹਾਂਜੀ ਹਾਂਜੀ ਅਸੀਂ ਉਹ ਉਪਮਾ ਬਣਾਇਆ ਸੀ ਅੱਜ ਹਾਂਜੀ ਹਲਕਾ ਹੀ ਖਾਈ ਜਾਣਾ ਫਿਰ ਸਵੇਰੇ ਸਵੇਰੇ
ਅੱਛਾ ਅੱਛਾ ਮਹਾਰਬ ਡੈਟਿੰਗ ਤੇ ਓ ਤੁਸੀਂ ਪੇ
ਹਾਂ ਬਸ ਥਹਾੜਡਾ ਵੇਟ ਵੀ ਵਧੀਆ ਦੱਸੋ ਨਾ ਥੋੜਾ ਰੀਵਿਊਜ਼ ਕਰਨਾ ਸੀ ਵੇਖ
ਅੱਛਾ ਅੱਛਾ ਅੱਛਾ ਅੱਾ ਹੈਲਥ ਅੱ ਹੈਲਥ ਕੋਂਸ਼ਅਸ
ਹਾਂ ਬਸ
ਤੁਰੰਤ ਕੁਈਸ਼ਨ ਹੋ ਗਏ ਤੁਸੀਂ ਮਹਾਰਾ ਸਾਨੂੰ ਵੀ ਦੱਸਦੇ ਕੋਈ ਲਾਈਟ ਪਲੈਨ
ਬਸ ਆਪਣਾ ਹੈਗੇ ਆ ਸਾਡੇ ਇੱਥੇ ਅ ਉਹਨਾਂ ਕੋਲ ਪੁੱਛਿਆ ਸੀ ਉਹਨਾਂ ਨੇ ਮੈਨੂੰ ਪੰਦਰਾਂ ਦਿਨਾਂ ਦੀ ਡਾਇਟ ਦੇਖਤੀ ਰੀ ਹੈ
ਅੱਛਾ ਅੱਛਾ ਮੈਂ ਐਪਸ ਕੱਢ ਅੱਛਾ ਅੱਛਾ ਮੈਂ ਅਸੀਂ ਬਣਾਉਣੇ ਆ ਢਿੱਡ ਦਿਨ
ਅੱਛਾ ਅੱਛਾ ਉਹ ਤੇ ਦੇਖੋ ਫਿਰ ਉਹ ਦੱਸ ਦੇਖੋ ਮੈਨੂੰ ਨੋਲੇਜ ਨ ਹੈ ਜਿੰਮ ਵਗੈਰਾ ਤੁਸੀਂ ਜੁਆਇਨ ਕਰ ਲੋ
ਅੱਛਾ ਅੱਛਾ ਉਹ ਜਿਵੇ ਵਸਤੇ ਪੈਸੇ ਵੀ ਹੋਣੇ ਚਾਹੀਦੇ ਨਾ ਇਸ ਤਰ੍ਹਾਂ ਮਾਰਕੀਟ ਮੰਦਾ ਬੜਾ
ਕੰਮ ਕਾਰ ਤਾਹਾਡਾ ਮੰੰਦਾ ਹੀ ਚੱਲਦਾ ਨਾ? ਕੰਮ ਕਰ ਤੁਹਾਡਾ ਮੱਠਾ ਮੱਾ ਹਜੀ
ਹਾਂਜੀਮੱਸੋ ਮਸ ਜੀ ਦਿੰਦੇ ਨੇ ਲੋਕੀ ਪੈਸੇ ਨਹੀ ਦਿੰਦੇ ਹੈਗੇ
ਸਹੀ ਗੱਲ ਅੱਜ ਕੱਲ ਤੁਹਾਨੂੰ ਪਤਾ ਪੇਮੈਂਟ ਲੈਣੀ ਨਾ ਕਸਟਮਰ ਕੋਲ ਤੇ ਬੜਾ ਹੀ ਔਖਾ ਜੇ
ਹਾਂਜੀ ਹਾਂਜੀ ਕੋਈ ਦੱਸੋ ਟਰਿੱਕ ਪੇਮੈਂਟ ਕਢਾਉਣ ਦੀ
ਦੀ ਆਪ ਜਿੰਨੀ ਪਲੀ ਤੁ ਪਡਿੰਗ ਠੀਕ ਆਪਣਾ ਲਲੋ ਅੱਗੋਂ ਦੀ ਤੁ ਕ ਕੰਮ ਹੈਗਾ ਕ ਦਾ ਆਪਣਾ ਕੰਮ ਮ ਲਓ ਕੈਸ਼ ਦਿਓ ਨਹੀਂ ਤੇ ਉਧਾਰ ਵਾਲਾ ਕੋਈ ਸਿਸਟਮ ਨ ਡ ਫਰੂਟ ਦਾਾਮ ਆਪਣਾ ਆਪ ਕੈਸ਼ ਦੇ ਰੱਖ ਮਾਲ ਜਦ ਪਹੁੰਚਦਾ ਨ ਦੀ ਸਪੋਟ ਪੇਮਟ ਦਿਓ ਮ ਡਰਾਈ ਫਰੂਟ ਦਾ ਕੰਮ ਹੈ ਨਾ ਡ੍ਰਈ ਫਰੂਟ ਡਰਾਈ ਫਰੂਟ
ਸਸ
ਡਰਾਈ ਫਰੂਟ ਦਾ ਵੀ ਕੰਮ ਏ, ਨਾਲੇ ਆਪ ਨਾਲ ਕੱਪੜਿਆਂ ਦੀ ਵੀ ਦੁਕਾਨ ਹੈ।
ਅੱਛਾ, ਕੱਪੜੇ ਕੇ ਹਮ ਦੋ- ਦੋ ਕੰਮ ਰੱਖੇ ਹੋ ਨੇ ਤੁਸੀਂ। ਦੂਜੇਦੋਂ ਸਟਾਰਟ ਕੀਤਾ ਅੱਛਾ ਮਿਸਿਸ ਪੈਂਦੀ ਤੁਹਾਡੀ
ਕੱਲ ਦੁਕਾਨ ਤ ਆਪਣਾ ਕੋਟ ਸੈਟ ਹੋਗੇ, ਨਾਲੇ ਆਪਣੀ ਦੁਕਾਨ ਨਾ ਥੋੜੇ ਉੱਧਰ ਅਰਬਨ ਏਰੀਏ ਚ
ਅੱਛਾ -ਅੱਛਾ ਜੇਡੀਜ਼ ਉਹ, ਲੇਡੀਜ਼ ਸੂਣਗੇ ਜੈਂਟ ਜੈ
ਨਹੀਂ ਨਹੀਂ ਲੇਡੀਜ਼ ਸੂਟ ਨੇ, ਕੋਟ ਸ਼ਰਟ ਹੋ ਗਈ, ਕੁੁਰਤੀਜ ਹੋ ਗਈਆਂ। ਹਨਾ, ਆਪਣਾ ਜੀਨਾ ਟੋਪਾਂ ਹੋਗੀਆਂ, ਲੇਡੀਜ਼ ਮਟੀਰੀਅਲ ਸਭ ਕੁਛ ਰੱਖਿਆ ਹਾਂਜੀ।
ਹ
ਹਾਂ, ਸਭ ਉਹਨੇ ਮਤਲਬ ਰੱਖਿਆ ਹੀ ਹੋਇਆ ਆਪਣਾ, ਉਹ ਅਸੀਂ ਪੁੱਛਦਾ ਹੀ ਨਹੀਂ ਹੁੰਦਾ, ਬਸ ਆਪਣੇ ਆਪ ਹੀ ਕਰੀ, ਲਾਰੇ ਲੱਗੀ ਦੇ ਉਹ।
ਅੱਛਾ -ਅੱਛਾ ਚਲੋ ਵਧੀਆ ਬਾਈ, ਅੱਛਾ ਤੁਹਾਡਾ ਡਰਾਈ ਫਰੂਟ ਦਾ ਅਤੇ ਮਿਸਿਸ ਦਾ ਉਹ ਕੰਮ।
ਨਾ ਸ਼ੁਰੂ ਤੋਂ ਹੀ ਮਤਲਬ, ਪਹਿਲਾਂ ਮੇਰੀ ਦੁਕਾਨ ਹੀ ਸੀ ਮਤਲਬ, ਵਿਆਹ ਤੋਂ ਪਹਿਲੇ ਫੇਰ ਚਲਦੀ ਦੁਕਾਨ ਸੀ ਨਾ ਉਹਦੀ। ਫੇਰ ਵਿਆਹ ਤੋਂ ਬਾਅਦ, ਉਹ ਇੱਕ ਸਾਲ ਨੀ ਕੰਮ ਕੀਤਾ, ਫਿਰ ਤੁਹਾਨੂੰ ਪਤਾ ਕਸਟਮਰ ਬਣੇ ਨੇ।
ਹਾਂਜੀ -ਹਾਂਜੀ, ਉਹ ਮਾਰਕੀਟ ਇੱਕ ਅੱਛਾ -ਅੱਛਾ, ਮਾਰਕੀਟ ਖਰਾਬ ਹੋ ਜਾਂਦੀ ਨੇ ਮਾਰਕੀਟ। ਰੁਕਨ ਚਲੋ ਵਧੀਆ, ਕਿੰਨੀ ਕੁ ਸੇਲ ਕਰ ਲੈਂਦੇ ਮਿਸ ਕਰਲੇ ਮਹੀਨੇ ਦੀ, ਲੱਖ ਦੋ ਲੱਖ ਦੀ ਨਹੀਂ? ਇਹ ਜ਼ਿਆਦਾ
ਹ ਸੱ ਤੇ ਹੋ ਹੀ ਜਾਂਦੈ ਧਾਰ ਕੈਸ਼ ਹੋ ਜਾਂਦਾ ਅੱਸੀ ਚ ਤੇ ਬਾਕੀ, ਉਧਾਰ ਤੇ ਵੇਖੋ ਉਧਾਰ ਨਹੀਂ- ਨਹੀਂ। ਮੈਂ ਵੈਸੇ ਮਨਾ ਕੀਤਾ ਵੇ, ਮੇਨ -ਮੇਨ ਕ ਘੱਟ ਹੀ ਕਰਦੀ ਉਦਾਰ। ਕਿਉਂਕਿ ਦੇਖੋ ਵੀ ਮਾਲ ਪਾਉਣਾ ਹੁੰਦਾ ਨਾ, ਅੱਗੋਂ ਦੀ ਪੇਮੈਂਟ ਮੂੰਕੈਸ਼ ਦਾ ਹੀ ਕੰਮ ਕਰਨੇ ਆਂ, ਅੱਗੋ ਦੀ। ਆਪਾਂ ਇੱਧਰ ਵੇ ਸੁਧਾਰ ਦਿੰਨੇ ਹਾਂ ਥੋੜ੍ਹਾ ਬਹੁਤ, ਐ ਵੇਚ ਦੇਈ ਮਤਲਬ ਮਿਸ ਅੱਗੋਂ ਅਸੀਂ ਮਾਲ ਕੈਸ਼ ਚ ਲੈਂਨੇ ਆਂ। ਅਸੀਂ ਅੱਗੇ ਨੀ ਉਧਾਰ, ਆਪਣੇ ਸਿਰ ਤੇ ਇਕੱਠਾ ਕਰਦੇ।
ਅੱਛਾ ਅੱਛਾ ਚਲੋ ਵਧੀਆ ਵਧੀਆ, ਫਿਰ ਤਾਂ ਵਧੀਆ। ਤੇ ਤੁਹਾਡਾ ਡਰਾਈ ਫਰੂਟ ਦਾ
ਵੀ ਵਧੀਆ ਚੱਲ ਰਿਹਾ ਆਪਣਾ, ਆਪਣੀਆਂ ਹੈ ਨੇ ਵੀਹ ਤੀਹ ਦੁਕਾ ਦੁਕਾਨਾਂ ਬੱਜੀਆਂ ਦੀਆਂ ਨੇ। ਬਸ ਉੱਥੇ ਹੀ ਆਪਣਾ ਕੰਮ
ਅੱਛਾ, ਪਰ ਤੇ ਮਾਲ ਕਿੱਥੋਂ ਲਿਆਂਦੇ ਹੋ, ਮੈਂ ਵੀ ਔ ਨਾ ਡਰਾਈ ਫਰੂਟ ਦਾ ਕਮ
ਨਾ ਆਪ ਨਾ ਕਸ਼ਮੀਰ ਤੋਂ ਮੰਗਵਾਐ ਸੀ ਪਿੱਛੇ ਜਿ ਸਮਾਨ। ਤੇ, ਕਿੰਨੇ ਟਾਈਮ ਤੋਂ ਕਸ਼ਮੀਰ ਤੋਂ ਜਾ ਰਿਹਾ। ਹੁਣ ਆਪਾਂ, ਹਿਮਾਚਲ ਚ ਹੈਗੇ ਸੀ ਆਪਣਾ ਜਾਣ ਘਰ ਸੀ ਕੋਈ, ਉਹਨੇ ਦੇ ਤਿੰਨ ਦੁਕਾਨਾਂ ਦੱਸੀਆਂ ਨੇ, ਹਜੇ ਮਤਲਬ ਸੈ ਮੰਗਾਏ ਨੇ।
ਅੱਛਾ, ਕਿਹੜੇ -ਕਿਹੜੇ
ਬਦਾਮ। ਕਾਜੂ, ਕਿਸ਼ - ਫੇਰ ਹੋ ਗਿਆ, ਨੇਜੇ ਹੋ ਗਏ।
ਅਤੇ ਸ਼ੀਲਾ ਜੀਤ ਨਹੀਂ ਮੰਗਵਾਉਦੇ।
ਸ਼ਿਲਾ ਜੀਤ ਵੀ ਮੰਗਵਾਈ ਸੀ ਮਤਲਬ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਘੱਟ ਮਿਲ ਦੀ ਐ।
ਤੇ ਔ। ਉਹਦੀ ਡਿਮਾਂਡ ਵੀ ਬੜੀ ਹੈਗੀ ਐ।
ਜਿਹੜੀ ਚੀਜ਼ ਦੀ ਜਿਆਦਾ ਡਿਮਾਂਡ ਹੁੰਦੀ ਨਾ, ਉਹ ਚੀਜ਼ ਘੱਟ ਮਿਲਦੀ, ਵਧੀਆ ਨੀ ਨਾ ਮਿਲਦੀ।
ਤੇ ਫੇਰ ਤੁਸੀਂ ਲੇਹ -ਲਦਾਖ ਤੋਂ ਕਰਓ ਨਾ ਟਰਾਏ ਲੇਹ -ਲਦਾਖ ਬੜੇ ਹੈਗੇ। ਏਹ ਮੇਰੀ ਲਿੰਕ ਐ, ਨੰਬਰ ਭੇਜ ਦਿਆਂਗਾ ਲਿੰਕ ਦਾ। ਉੱਥੋਂ ਮੰਗਾਇਆ ਕਰੋ ਸ਼ੀਲਾ ਜੀ, ਦੇ ਵੇਚੋ। ਤੇ ਅਫੀਮ ਇੱਕ ਗ੍ਰਾਮ- ਉਹ ਹਜ਼ਾਰ ਰੁਪਏ ਦੀ ਆਦੀ ਐ, ਉਹ
ਦੋ ਤਿੰਨ ਹਚਾਰ ਖਰੇ ਕਿੰਨੇ ਟੋਲਾ ਆਉਂਦਾ ਐ, ਐਨੇ ਕੁਛ ਛੇ ਚਾਰ ਪਤਾ ਨਹੀ ਤਿੰਨ ਪਿੱਛੇ ਜੀ ਮੰਗਾਈ ਸੀ ਮੈਂ। ਉਹ ਤੇ ਮੇਨ- ਮੇਨ ਹੈਗੇ ਨੇ ਆਪਣਾ ਦੋ -ਚਾਰ ਗਾਹਕ, ਜਿਹਨਾਂ ਨੂੰ ਚਾਹੀਦੀ ਹੁੰਦੀ ਉਹਨਾਂ ਤੇ ਫੇਰ ਆਪਾਂ ਮੰਗਵਾ ਦੰਦੀ।
ਅੱਛਾ -ਅੱਛਾ, ਕਿੱਥੋਂ ਨੇਪਾਲ ਤੋਂ ਮੰਗਵਾਉਂਦੇ ਹੋ ਫਿਰ
ਨਹੀਂ- ਨਹੀਂ, ਪੰਜਾਬ ਤੇ ਮਂਗਨਦੇ ਹਾਂ। ਆਪਾਂ
ਪੰਜਾਬ ਤੋਂ
ਹਾਂਜੀ ਹਾਂਜੀ।
ਕੀ ਮੰਗਵਾਉਂ ਸ਼ਿਲਾ ਜੀ ਮੰਗਵਾਉਂਦੇ ਕੀ ਮੰਗਵਾਉਂਦੇ ਹੋ।
ਹੈਂ।
ਫਿਮ ਮਗ
ਅੱਛਾ।
ਹੂੰ, ਇਹ ਚੀਜਾਂ ਆਪਾਂ ਮਹਾਰਾਸ਼ਟਟਰ ਤੋਂ ਲਿਆਦੇ ਹਾਂ। ਲਿਆਦੀ। ਮਹਾਰਾਸ਼ਟਰ ਦੀ ਨਾ ਨਹੀਂ ਸ਼ਿਲਾਜੀਤ ਹੋ ਗਈ, ਖਸਖਾਸ ਹੋ ਗਈ, ਇਲਾਚੀਆਂ ਹੋ ਗਈਆ। ਮੋਟੀ ਇਲਾਚੀ ਹੋ ਗਈ, ਛੋਟੀ ਇਲਾਚੀ ਕਾਲੀ ਮਿਰਚਾਂ ਹੋ ਗਈਆ।
ਸ਼ਰਦਾਈ ਦਾ ਸਮਾਨ ਦੱਸਤਾ ਮੈਨੂੰ
ਹਾਂ, ਬਸ ਤੁਹਾਨੂੰ ਆਪਣੇ ਤਿੰਨ- ਚਾਰ ਭਰਾ ਹੈ। ਨਹੀਂ, ਨਹੀਂ ਨਿਹੰਗ ਸਿੰਘ ਲੈ ਜਾਂਦੇ ਸਮਾਨ ਸਾਰਾ
ਅੱਛਾ, ਅੱਛਾ, ਅੱਛਾ ਠੀਕ।
ਹਾਂਜੀ।
ਹਾਂਜੀ।
ਬੇਸ਼ੱਕ ਲੰਗਰ ਵੀ ਲਾਉਂਦੇ। ਨਗਰ ਕੀਰਤਨ ਤੇ ਗੁਰਪੁਰਬ ਤੇ ਹਾਂਜੀ।
ਛਬੀਲ ਲੱਗਦੀ, ਦੇਖੋ ਆਪਾਂ ਸੇਵਾ ਕਰ ਸੇਵਾ ਕਰ ਦਿੰਦੇ ਹਾਂ, ਲੰਗਰ ਲਗਾਈ ਦਾ ਆਪਣਾ ਜੋ ਸਾਡੇ ਕੋਲ ਜਿੰਨਾ ਹੋ ਸਕਿਆ ਆਪਣਾ ਸਮਾਨ ਦੇ ਦਿੰਦੇ ਹਾਂ।
ਅੱਛਾ।
ਮੈਂ ਸੁਣਿਆ ਸੀ ਤੁਹਾਡੀ ਮਿਸਿਸ ਨੇ ਆਪਣਾ ਪਾਰਲਰ ਖੋਲਿਆ ਆ।
ਅੱਛਾ।
ਪਾਰਲਰ ਖੋਲਿਆ ਸੀ, ਮੈਂ ਕਿਹਾ ਤੁਹਾਡੀ ਮਿਸਜ ਨੇ ਕਿਵੇਂ ਚੱਲ ਰਿਹਾ।
ਹਾਂਜੀ।
ਮੈਂ ਕਿਹਾ, ਤੁਹਾਡੀ ਮਿਸੇਜ ਨੇ ਪਾਰਲਰ ਖੋਲਿਆ ਸੀ ਕਿਵੇਂ ਚੱਲ ਰਿਹਾ।
ਹਾਂਜੀ- ਹਾਂਜੀ ਉਹ ਠੀਕ ਹੀ ਚੱਲ ਰਿਹਾ। ਠੀਕ ਚੱਲ ਰਿਹਾ। ਹਾਂਜੀ ਠੀਕ ਹੈ, ਸਾਡੇ ਇੱਥੇ ਉਧਾਰੀ ਬੜੀ ਹੈਗੀ ਹੈ ਜੀ।
ਉਧਾਰ, ਉਧਾਰੀ ਹੀ ਮਾਰ ਦਿੰਦੀ ਬੰਦੇ ਨੂੰ ਕੈਸ਼ ਲਿਆ ਕਰੋ, ਤੁਸੀਂ ਕੰਮ ਕੈਸ਼ ਕਰਿਆ ਕਰੋ ਕੰਮ।
ਸਾਡੇ ਇੱਥੇ ਕਹ ਨਾ ਦਿੰਦੇ ਪਹਾੜੀ ਇਲਾਕਾ ਕਹੋ ਇੱਥੇ ਕੈਸ਼ ਨਹੀਂ ਚੱਲਦਾ।
ਅੱਛਾ, ਅੱਛਾ ਇਹ ਵੀ ਤੁਹਾਡੀ ਗੱਲ ਸਹੀ ਹੈ। ਹੋਰ ਗਏ ਨੀ ਛੁੱਟੀਆਂ ਤੇ ਕਿੱਥੇ ਘੁੰਮਣ ਨੀ। ਛੁੱਟੀਆਂ ਚ
ਬਾਹਰ ਚੱਲਦੇ ਆ, ਕਸ਼ਮੀਰ ਚੱਲ
ਅੱਛਾ, ਚਲੋ ਵਧੀਆ ਹੋਰ ਕੌਣ ਕੌਣ ਕੱਲੇ ਚੱਲੇ ਜਾਂ ਦੋ ਫੈਮਲੀਆਂ ਵੀ ਚੱਲੀਆ ਨਾਲ।
ਨਹੀਂ ਨਹੀਂ ਇਹ ਤੇ ਫਿਲਹਾਲ ਕੱਲੇ ਹੀ ਜਾਵਾਂਗੇ। ਉਹ ਕੋਈ ਪਾਰਟੀ ਨਹੀਂ ਮਿਲਣਾ ਹੈਗਾ ਨਾ।
ਅੱਛਾ।
ਪਾਰਟੀ ਨੂੰ ਮਿਲਣਾ ਫੇਿਰ ਗੱਲਬਾਤ। ਬਿਜ਼ਨਸ ਦੀ ਕੋਈ ਨਾਲ ਤਾਂ ਉਹ। ਕੀ ਬੋਲਦੇ ਨਾਲੋਂ। ਤੁਸੀਂ ਫਿੱਟਰ ਟਰੋਜ਼ਰ ਵੀ ਲਿਆਂਦੇਓ ਨਹੀਂ ਲੇਡੀਜ਼
ਨਹੀਂ ਨਹੀਂ। ਉਹ ਨੀ ਮਨ ਨਹੀਂ ਨ ਉਹ ਨਹੀਂ ਹਣਾ ਇਹਦਾ
ਅੱਛਾ ਅੱਛਾ ਤੇ ਜੈਂਟਸ ਮੰਗਵਾਉਦੇ ਹੋ ਟਰੋਜ਼ਰ ਵਗੈਰਾ
ਹਾਂਜੀ ਕੀ ਕਹਿ ਰਹੇ ਭਾਜੀ।
ਭਾਜੀ ਮੈਂ ਕਹਿ ਰਹੇ ਸੀ ਜੇਨਟਸ ਮੰਗਵਾਉਦੇ ਹੋ ਟਰਊਜ਼ਰ ਜੈਂਟਸ ਜੈਂਟਸ ਨਹੀਂ ਮੰਗਵਾਉਂਦੇ। ਅੱਛਾ ਲੇਡੀਜ਼ ਹੀ ਸਾਰਾ ਟੋਟਲ ਪਿੱਛੇ ਜ ਕਹਿ ਰਹੇ ਨਾ ਤੁਸੀਂ ਜੈਂਟਸ ਵੀ ਸਟਾਰਟ ਕਰਨਾ ਅਸੀਂ ਅਤੇ ਟਰੋਜ਼ਰ ਵਗੈਰਾ ਵੀ
ਨਾ ਨਾ।
ਅੱਛਾ ਅੱਛਾ। ਅੱਛਾ ਅੱਛਾ ਅੱਛਾ। ਅ ਠੀਕ ਠੀਕ ਹੋਰ ਸੁਣਾਓ ਤੁਸੀਂ ਤੁਸੀ ਘਰ ਪਰਿਵਾਰ ਬੱਚ ਅੱਛਾ ਠੀਕ ਹੈ ਤੁਹਾਡੇ।
ਟੋਟਲੀ ਅਰੇ ਉਹ ਵੀ ਮੈਨੂੰ ਕਹ ਕਹਿੰਦਾ ਪ ਦੇਖੋ ਲੇਡੀ ਤਾਂ ਆਪਣਾ ਕੰਮ ਹੈ।
ਅੱ। ਅੱਛਾ ਅੱਛਾ ਚਲੋ ਠੀਕ ਠੀਕ ਚਲੋ ਵਧੀਆ ਚੱਲਦਾ। ਹਾਂਜੀ ਵਧੀਆ ਹੋਰ ਮੈਮ ਬੱਚੇ ਠੀਕ ਨੇ ਘਰ ਸਭ
ਤੁਹਾਡਾ ਘਰ ਪਰਿਵਾਰ ਕਿਵੇਂ ਆ।
ਹਾਂਜੀ।
ਹਾਂਜੀ ਹੋਰ ਪਟਨਾ ਸਾਹਿਬ ਰਹੇ ਤੇ ਜੇ
ਕੀ ਕਹਿ ਰਹੇ ਤੁਹਾਡੀ ਆਵਾਜ਼ ਘੱਟ ਘੱਟ ਕਹਿ ਰ ਸਲੋ ਆ ਰਹੀ ਹੈ।
ਮੈਂ ਕਿਹਾ ਬੱਚ ਸੁੱਤੇ ਦੇਸੀ ਹੋਰ ਤੁਸੀਂ ਸੁਣਾਓ।
ਬਾਹਰ ਹੀ ਲੱਗੇ ਦੇ ਰੋਟੀ ਸ਼ੋਟੀ ਖਾ ਰਹੀ ਇਹ ਹਾਂਜੀ ਹਾਂਜੀ।
ਬਸ ਆਵਾਜ਼ ਨਾ ਪਤਾ ਕੀ ਗੱਲ ਏ ਆਪਣਾ ਅੱਜ ਨਾਥ ਲੇਟ ਹੋ ਗ ਸੀ ਤੇ ਹੁਣੇ ਆਪਾਂ ਉੱਠਿਆ ਤੇਣਾ ਕਰ ਵੀ।
ਹਾਂਜੀ ਹਾਂਜੀ ਮੈਂ ਕਹਿ ਰਿਹਾ ਰੋਟੀ ਖਾ ਲਈ। ਹਾਂਜੀ
ਹੁਣੇ
ਕੀ ਕਹਿ ਰਹੇ ਹੋ ਰੋਟੀ ਹਾਂਜੀ ਹਾਂਜੀ ਖਾ ਲਈ ਰੋਟੀ ਦੀ ਮ ਉਹ ਅਛਾ ਅੱਛਾ ਅੱਛਾ ਉਣੇ ਖਾਧੀ ਮਾਂ ਚ ਅੱਛਾ ਅੱ ਅੰਬ ਖਾ ਰਹੇ ਠੀਕ ਠੀਕ ਉੱਥੇ ਕੀ ਭਾ ਹੈ ਅੰਬ
ਇੱਥੇ ਆਪਣਾ ਹੈਗੇ ਆ ਡੇਢ ਸੌ ਰੁਪਏ ਕਿੱਲੋ
ਅੱਛਾ ਸਾਡੇ ਇੱਥੇ ਫੇਰ ਸਸਤੇ ਹੈਗੇ ਆ ਸੌ ਦੇ ਡੇਢ ਕਿੱਲੋ
ਨਾ ਨਾ ਡੇਢ ਸੌ ਰੁਪਇਆ ਆਪਣੇ ਤੇ ਤਹਨੂੰ ਤਹਾਨੂੰ ਦੱਸਿਆ ਤੇ ਆਪਣੇ ਇੱਥੇ ਨਾ ਸਭ ਕੁਛ ਸਹੀ ਰੇਟ ਹੈ
ਅੱਛਾ ਅੱਛਾ ਚਲੋ ਚਲੋ ਕੋਈ ਨੀ ਤੁਸੀਂ ਚੁੱਪ ਹੋ ਫੇਰ ਅਸੀ ਚੱਲਦੇ ਹਾ ਮੈ ਕਿਹਾ ਤੁਸੀਂ ਅੰਬ ਚੁਪੋ ਫੇਰ ਚੱਲਦੇ ਆ ਠੀਕ ਹੈ
ਠੀਕ ਭਾਈ
ਠੀਕ ਹੈ ਠੀਕ ਓਕੇ ਕਢ ਦਾਂਗਾ
ਹਮ ਹਾਂਜੀ ਹੁੰਦਾ ਹਾਂ